ਹੈਲੋ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਹਾਂਜੀ, ਸਤਿ ਸ੍ਰੀ ਅਕਾਲ, ਕੈਸੇ ਔ ਤੁਸੀਂ?
ਵਧੀਆ ਜੀ ਵਧੀਆ, ਹੋਰ ਤੁਸੀਂ ਦੱਸੋ?
ਹਾਂਜੀ ਸਭ ਵਧੀਆ,
ਹੋਰ ਕੀ ਕਰਦੇ ਪਏ ਸੀ।
ਬਸ ਵਿਹਲੇ, ਤੁਸੀਂ ਦੱਸੋ ਤੁਸੀਂ ਕੀ ਕਰਦੇ ਸੀ?
ਬਸ ਕੁਛ ਨੀ ਬਸ ਸੁਣਿਆ ਕੰਮ ਤੋਂ ਆਇਆ ਸੀ ਆਰਾਮ
ਅੱਛਾ, ਅੱਛਾ, ਅੱਛਾ, ਅੱਛਾ, ਹੋਰ ਤੁਸੀਂ ਦੱਸੋ? ਵੀ ਅੱਜ-ਕੱਲ ਜੋ ਮੋਬਾਇਲ ਦਾ ਤੁਸੀਂ ਸੁਣਿਆ ਹੋਣਾ ਨਾ, ਨਿੱਕੇ-ਨਿੱਕੇ ਬੱਚੇ ਕਾਫੀ ਫੋਨ ਯੂਜ ਕਰ ਰਹੇ ਨੇ, ਉਹ ਵੀ ਨੀ ਕਰਦੇ, ਉਹ ਦੇ ਪੇਰੈਂਟਸ ਇੰਟਰੋਡਿਊਸ ਕਰਾ ਦਿੰਦੇ ਨੇ ਫੋਨ ਨਾਲ ਚਾਲ ਸਾਲ ਦਾ ਬੱਚਾ ਤੁਸੀਂ ਦੇਖਿਆ ਹੈਗਾ, ਨਾ ਇੱਕ ਸਾਲ ਦਾ ਬੱਚਾ ਫੋਨ ਯੂਜ ਕਰ ਰਿਹਾ ਹੁੰਦਾ। ਉਹਨੂੰ ਕਾਰਟੂਨ ਮੋਬਾਇਲ ਤੇ ਸ਼ੋ ਕਰ ਦਿਖਾਦੇ ਨੇ ਪੇਰੈਂਟਸ, ਉਹਨਾਂ ਦੇ
ਹਾਂਜੀ, ਹਾਂਜੀ,
ਹਾਂਜੀ ਮਤਲਬ ਵੈਸੇ ਟੋਪਿਕ ਤੇ ਗੱਲ ਕਰਨੀ ਸੀ, ਤੁਹਾਡੇ ਹਿਸਾਬ ਨਾਲ ਸਹੀ ਹੈ, ਗਲਤ
ਮੀ ਸਾਢੇ ਹਿਸਾਬ ਨਾਲ ਤੋਂ ਗੱਲਤ ਐ, ਤੁਸੀਂ ਦੇਖ ਹੀ ਸਕਦੇ ਹੋ, ਅੱਜ-ਕੱਲ੍ਹ ਨਿੱਕੇ-ਨਿੱਕੇ ਬੱਚੇ ਮਹਾ ਦੋ-ਦੋ ਤਿੰਨ ਚ ਚਾਰ-ਚਾਰ, ਪੰਜ-ਪੰਜ ਸਾਲ ਪੰਜ ਸਾਲ ਦੇ ਬੱਚੇ ਦੇ ਤੱਕ ਚਸ਼ਮਾ ਹੁੰਦਾ ਹੈ। ਹੂੰ,
ਬਿਲਕੁਲ, ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ
ਹਾਂਜੀ ਪੰਜ ਸਾਲ ਦੇ ਬੱਚਿਆਂ ਨੂੰ ਚਸ਼ਮਾ ਲੱਗ ਜਾਂਦਾ, ਅੱਜ ਦੇ ਟਾਈਮ ਦੇ ਵਿੱਚ,
ਹਾਂ, ਉਹੀ ਨਾ ਫੇਰ ਪਹਿਲੇ ਤੇ ਪੇਰੈਂਟਸ ਦੇਖਦੇ, ਨੇ ਕਿ ਸਾਡਾ ਬੱਚਾ‌। ਚੁੱਪ ਨੀ ਹੋ ਰਿਹਾ ਆਖੇ ਲਾਣਾ ਨੀ ਪਏਗਾ, ਚੁੱਕਣਾ ਨੀ ਪੈਗਾ ਜਾਂ ਕੁਛ ਨੀ ਕਰਨਾ ਪਏਗਾ, ਮੋਬਾਇਲ ਦੇ ਕੇ ਬਿਠਾ ਦੋ ਚੁੱਪ ਚ ਬੈਠਾ ਰਹੇਗਾ, ਕੋਈ ਪਰੇਸ਼ਾਨ ਨੀ ਕਰੇਗਾ ਕੋਈ ਕੁਛ ਨੀ ਕਰੇਗਾ। ਫੇਰ ਉਹ ਹਜੇ ਤੇ ਉਹ ਫਾਇਦਾ ਲੱਗਦਾ ਲੇਕਿਨ ਬਾਅਦ ਚੋਂ ਪ੍ਰੋਬਲਮ ਲੱਗਣ ਲੱਗ ਜਾਂਦੀ ਹੈ, ਫੇਰ ਉਹ ਚੀਜ਼ ਨਾ ਹਜੇ ਤੇ ਉਹ ਚੁੱਪ ਟੈਮ ਬਾਦ ਨਾ ਉਹਦਾ ਫਿਰ ਜੋ ਦਿਮਾਗ ਹੁੰਦਾ ਉਹ ਵੀ ਨਾ, ਅੱਛੇ ਸੇ ਪ੍ਰੋਪਰ ਮਤਲਬ ਵਿਕਸਿਤ ਨਹੀਂ ਹੋ ਪਾਦਾ।
ਹਾਂਜੀ-ਹਾਂਜੀ ਸਹੀ ਗੱਲ ਹੈ।
ਕਿਉਕਿ ਓਦੋਂ ਬਾਹਰ ਖੇਲੇਗਾ ਨਾ ਤੇ ਜ਼ਿਆਦਾ, ਉਹਦੀ ਹੈਲਥ ਵੀ ਅੱਛੀ ਰਹੇਗੀ, ਰੋੜਾ ਮਸਲਸ ਵੀ ਗਰੋਥ ਹੋਣਗੇ, ਲੇਕਿ ਮੋਬਾਈਲ ਤੇ ਬਸ ਮੋਬਾਈਲ ਹੀ ਯੂਜ ਕਰੇਗਾ। ਅਗਰ ਇੱਕ ਛੋਟਾ ਬੱਚਾ ਵੀ ਨਾ ਅਗਰ ਉਹ ਐਕਟੀਵਿਟੀ ਕਰ ਰਿਹਾ, ਤੁਰਦਾ ਵੀਹਾ ਫਿਰ ਰਿਹਾ ਅਗਰ ਉਹ ਚੱਲ ਵੀ ਰਿਹਾ ਘਰ ਤੇ ਬਹੁਤ ਸਾਰੇ ਮਸਲਸ ਗਰੋ ਹੋ ਨਾਲ ਸਟਾਰਟ ਹੁੰਦੀਆਂ ਨੇ ਉਹਨਾਂ ਦੀਆਂ
ਹਾਂਜੀ, ਹਾਂਜੀ ਸਹੀ ਗੱਲ ਹੈ।
ਆਦੇ ਚਦੇ ਤੇ ਮੋਬਾਈਲ ਕਾਰਟੂਨਸ ਲਗਾਏ, ਅ ਅਲਗ-ਅਲਗ ਕਾਰਟੂਨ ਕਾਰਟੂਨ ਸਾਲ ਲੱਗ ਗਏ, ਨੇ ਉਹ ਕਾਰਟੂਨ ਲਗਾਏ ਮੋਬਾਇਲਾਂ ਤੇ ਔਰ ਉਹ ਕਾਰਟੂਨ ਹੀ ਦੇਖਦੇ ਰਹਿੰਦੇ ਨੇ ਬਸ ਬੈਟਰੀ। ਕੁਛ ਨੇ ਇਹਨਾਂ ਨੂੰ ਹਿੱਲਣਗੇ ਵੀ ਨੀ ਆਪਣੀ ਜਗ੍ਹਾ ਅਗਰ ਤੁਸੀਂ ਕਹੋਗੇ, ਨਾ ਇੱਥੇ ਬੈਠੋ ਉੱਥੇ ਬੈਠੇ ਰਹਿਣਗੇ, ਮੋਬਾਈਲ ਲੈ ਕੇ ਇੱਕ ਪਰਸੈਂਟ ਵੀ ਨੀ ਹਿਲਦੇ
ਹਾਂਜੀ-ਹਾਂਜੀ ਸਹੀ ਗੱਲ ਐ, ਬਿਲਕੁਲ ਤੁਹਾਡੀ
ਨਾ ਰੋਂਦੇ ਨਾ ਹਸਦੇ, ਫੋਨ ਖੋਲੋਗੇ ਨਾ ਤੇ ਰੋਣ ਲੱਗ ਜਾਣਗੇ, ਸ਼ਕਲ ਦੇਖ ਹਾਂ ਕਿੰਨੇ ਖੋਇਆ ਫੋਨ ਮੇਰਾ।
ਹਾਂਜੀ-ਹਾਂਜੀ।
ਨਹੀਂ ਤੇ, ਉਹਨੂੰ ਦੁਨੀਆਂਦਾਰੀ ਦਾ ਕੁਛ ਵੀ ਨਹੀਂ ਪਤਾ, ਕਿ ਮਤਲਬ ਅਸੀਂ ਕਿਆ ਆਪ ਕੁਝ ਬੀ ਬਸ ਮੋਬਾਈਲ ਤੇ ਕਾਰਟੂਨ ਲਗਾ ਦੋ, ਉਹ ਕਾਰਟੂਨ ਦੇਖਦੇ ਰਹਿੰਦੇ, ਕੋਈ ਮਤਲਬ ਨਹੀਂ ਹੈ ਕੋਈ ਕੋਈ ਕੀ ਕਰਦਾ ਵਾ, ਉਹਨੂੰ ਕੋਈ ਮਤਲਬ ਨੀ ਐ, ਉਸ ਚੀਜ਼ ਤੇ, ਮਤਲਬ ਕੀ ਮੈਂ ਕਾਰਟੂਨ ਦੇਖ ਰਿਹਾਂ, ਇਤਨਾ ਹੀ ਈਨਫ ਹੈ, ਮੇਰੇ ਵਾਸਤੇ
ਹਾਂਜੀ, ਸਹੀ ਗੱਲ ਐ, ਸਹੀ ਗੱਲ ਐ। ਹੂੰ, ਕਾਰਟੂਨ ਤੇ ਟੀ-ਵੀ ਬਸ, ਹੋਰ ਕੁਛ ਪੜਾਈਆਂ। ਦੇਖੋ,
ਇਹ ਵੀ ਮੰਨ ਸਕਦੇ ਨਾ ਦੇਖੋ, ਟੀ ਵੀ ਦੂਰ ਲੱਗਾ ਆ ਇਸ ਤੋ, ਕਾਫ਼ੀ ਦੂਰ ਏ। ਤੇ ਉਹਦਾ ਇਫੈਕਟ ਉਹਦਾ ਪਏਗਾ। ਲੇਕਿਨ, ਉਹਦਾ ਇਫੈਕਟ ਘੱਟ ਪਏਗਾ। ਜਿਨਾਂ ਕਰਕੇ ਉਹ ਮੋਬਾਈਲ ਯੂਜ ਕਰਦੇ ਨੇ ਨਾ। ਉਹ ਹਾਂ।
ਦੇਖੋ, ਮੋਬਾਇਲ ਦਾ ਮੋਬਾਇਲ ਅਕਸਰ ਇਸ ਕਾਰਨ ਪੈ ਜਾਂਦਾ ਹੈ। ਕਿਉਕਿ ਨਾ ਮੋਬਾਇਲ ਦੇਖੋ ਚਲੰਦੇ ਪਾਏ ਹਾਂ ਅਸੀ। ਚਲਂਦੇ-ਚਲਂਦੇ ਕਦੋ। ਕਦੇ ਇੰਨੀ ਖੋਲ ਲੈ ਜਾਂਦੇ ਆ। ਉਹਨੂੰ ਪਤਾ ਨੀ ਚੱਲਦਾ।
ਬਿਲਕੁਲ- ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ- ਹਾਂਜੀ
ਉਹ ਟੀ ਵੀ ਦਾ ਧਿਆਨ ਹੁੰਦਾ ਨਾ। ਕਿ ਦੂਰ ਹੈਗਾ ਤੁਸੀਂ ਦੂਰੋਂ ਹੀ ਦੇਖਣਾ। ਪਹਿਲੀ ਗੱਲ ਤਾਂ, ਟੀ-ਵੀ ਬੀ ਕੱਟ ਕੀ ਬੱਚਿਆਂ। ਉਸਦਾ ਇਸ ਦਾ ਪ੍ਰੋਬਲਮ ਨੀ ਹੈਗਾ। ਟੀ-ਵੀ ਦੇਖਣ ਗੇ ਜਿਆਦਾ ਤਾ ਆਈਸ ਸੈਡ ਪ੍ਰੋ-ਆਈਸ ਸੈਡ ਵੀਕ ਹੋ ਜਾਂਦੀ ਐ। ਔਰ ਕਨਾਂ ਚ ਥੋੜ੍ਹੀ ਦਿੱਕਤ ਹੋਦੀ ਓ ਉੱਚਾ ਸੁਣਨ ਲੱਗ ਜਾਂਦੇ ਨੇ।
ਹਾਂਜੀ-ਹਾਂਜੀ
ਆਈ ਥੀਨਕ, ਬੱਚੇ ਇੱਕ ਨੋਰਮਲ ਪ੍ਰੋਬਲਮ ਹੋ ਗਈ। ਕਿ, ਆਈ ਸੈਡ ਵੀਕ ਔਰ ਉੱਚਾ ਸੁਣਨਾ।
ਹਾਂਜੀ। ਸਹੀ ਗੱਲ ਐ। ਅੱਜ ਕੱਲ੍ਹ ਦੇਖੋ, ਲੀਡ ਲਗਾ ਕੇ ਸੋ ਜਾਂਦੇ ਅਨਾ। ਲੀਡ ਲਗਾ ਕੇ ਸੋਣ ਨਾਲ ਕੀ ਹੁੰਦਾ। ਸਾਰੀ ਰਾਤ ਉਹ ਵੀ ਚੱਲਦਾ ਰਹਿੰਦਾ ਐ। ਗਾਣੇ ਚੱਲਦੇ ਰਹਿੰਦੇ ਨੇ, ਪਤਾ ਨਹੀਂ ਚੱਲਦਾ ਬੰਦਾ। ਕਦੋਂ ਸੋ ਜਾਂਦਾ ਐ। ਉਵੇ ਹੂੰ।
ਬਿਲਕੁਲ -ਬਿਲਕੁਲ ਸਹੀ ਕਹਿ ਰਹੇ ਤੁਸੀਂ। ਉਹੀ ਤੇ ਕਹਿੰਦੇ ਨਾ ਹਜੇ ਤੇ ਲੱਗਦਾ ਕੀ, ਫਾਇਦਾ ਏ ਸਾਡਾ‌। ਮਤਲਬ ਪੇਰਟਸ ਨੂੰ ਲੱਗਦਾ ਕੀ ਚਲੋ ਫ਼ਾਇਦਾ ਹੋ ਰਿਹਾ। ਚਲ ਬੈਠਾ ਤਾਂ ਬੱਚ ਜਾਂ ਕੁਛ ਨੀ ਕਹਿ ਰਿਹਾ। ਲੇਕਿਨ ਅੱਗੇ ਜਾ ਕੇ ਇਨੀ ਦਿੱਕਤ ਹੋ ਜਾਂਦੀ ਹੈ ਨਾ ਕੀ ਖੁਦ ਨ ਨਹੀਂ ਸਮਝ ਪਾਂਦੇ।
ਸਹੀ ਗੱਲ ਐ। ਦੇਖੋ ਕਈ ਵੀਡੀਓਜ਼ ਆਂਦੀ। ਜਿਵੇਂ-ਜਿਵੇ ਦਿਖਾਉਂਦੇ ਨਾ ਵੀਡੀਉ ਚ' ਬੱਚਾ ਕਾਫੀ ਅਡੈਕਟ ਹੋ ਜਾਂਦਾ ਐ ਫੋਨ ਦਾ। ਅਡਿਕਟ ਹੋ ਜਾਂਦਾ ਐ। ਹਾਂਜੀ ਹਾਂਜੀ। ਉਹ ਫੇਰ ਫੋਨ ਦੂਰ ਕਰੋ ਉਹ ਰੋਂਦਾ। ਠੀਕ। ਹੂੰ, ਕੀ ਹੋਇਆ, ਪਿੱਛੇ ਸੀ ਮੈਂ ਗੱਲ ਦੱਸਾਂ। ਸਾਡੀ ਗਲੀ ਦੇ ਵਿੱਚ ਇੱਕ ਹੈ ਸੀ ਬੱਚਾ। ਤੇ ਛੁੱਟੀਆਂ ਪਈਆਂ। ਜਿਸ ਹਿਸਾਬ ਨਾਲ ਪਈਆਂ ਛੁੱਟੀਆਂ, ਤੇ ਨਾ ਆਪਣੇ ਨਾਨੀ- ਨੂਨੀ ਘਰ ਗਏ ਉੱਥੇ? ਤੇ ਉੱਥੇ ਜਾ ਕੇ ਨਾ, ਉਥੇ ਬੜਾ ਫੋਨ ਚਲਾਇਆ। ਕਿਹਦੀ ਕਿਥੇ ਜੀਂਦੀ ਐ। ਤਾ ਫੋਨ ਹੀ ਫੋਨ ਚਲਾਇਆ। ਫੇਰ ਜਦੋਂ ਵਾਪਸੀ ਆਇਆ। ਤੇ, ਬਸ ਫੋਨ ਹੀ ਫੋਨ ਚਲਾਈ ਜਾਏ। ਫੋਨ ਹੀ ਫੋਨ ਚਲਾਈ ਜਾਏ। ਫੋਨ ਛੱਡਵ ਤੇ ਬ ਰੋਟੀ ਖਾਣੀ ਹੈ ਤਾਂ ਫੋਨ। ਰੋਟੀ ਨਹੀਂ ਵੀ ਖਾਣੀ ਤਾਂ ਵਿਹਲਾ ਬੈਠਾ, ਤਾਂ ਵੀ ਫੋਨ
ਤਾਂ ਵੀ ਫੋਨ।
ਪਏ ਨੇ ਉਹਦੇ ਨਾਲ ਨਹੀਂ ਖੇਡਣਾ। ਉਹਣ ਨਾਲ ਹੀ ਖੇਡ
ਤੁਸੀਂ ਹਾਂ ਹਾਂਜੀ, ਬਿਲਕੁਲ ਸਹੀ। ਪਤਾ ਕਈ ਬੱਚਿਆਂ ਦਾ ਤਾਂ ਹੈ ਲੈ ਕੇ ਬਿਨਾ ਫੋਨ ਤੇ ਰੋਟੀ ਨਹੀਂ ਖਾਂਦੇ। ਫੋਨ ਦੋਗੇ ਤੇ ਰੋਟੀ ਖਾਣਗੇ, ਫੋਨ ਨੀਂ ਦੋਗੇ ਤੇ ਰੋਟੀ ਨੀ ਖਾਣਗੇ।
ਹਾਂਜੀ-ਹਾਂਜੀ।
ਓ ਤੇ ਨਾ ਬੱਚਿਆਂ ਦੀ ਆਈਜ ਦੀ ਪ੍ਰੋਬਲਮ ਹੋ ਜਾਂਦੀ ਐ, ਪਹਿਲੇ ਪੇਰੈਂਟਸ ਚਿਲ ਰਹਿੰਦੇ ਨੇ ਬਹੁਤ ਪ੍ਰਾਉਡ ਫੀਲ ਕਰਦੇ ਨੇ ਕਿ ਸਾਡਾ ਬੱਚਾ ਫੋਨ ਚਲਾ ਰਿਹਾ, ਦੋ ਸਾਲ ਆਲਾ ਬੱਚਾ ਫੋਨ ਦੇਖਦਾ ਪਿਆ।
ਹਾਂਜੀ-ਹਾਂਜੀ, ਸਹੀ ਗੱਲ ਏ। ਦੇਖੋ ਪਹਿਲੇ ਆਦਤ ਖੁਦ ਹੀ ਲਗਾਦੇ ਨੇ। ਦੇਖੋ ਹਾਂਜੀ ਸਹੀ ਗੱਲ। ਦੇਖੋ ਸਾਡਾ ਟਾਈਮ ਸੀ ਇੱਕ, ਦੇਖੋ ਅਸੀਂ, ਅਸੀਂ ਤੇ ਨਹੀਂ ਫੋਨ ਹੁਣ ਦੇਖ ਕੇ ਰੋਟੀ ਖਾਂਦੇ ਸੀ, ਅੱਜ ਦੇ ਟਾਈਮ ਚ' ਇਹ ਹਾਲਤ ਹੋ ਗਈ ਹੈ। ਕਿ ਫੋਨ ਚੱਲੇਗਾ ਤੇ ਰੋਟੀ ਅੰਦਰ ਜਾਏਗੀ, ਫੋਨ ਬੰਦ ਤੇ ਰੋਟੀ ਵੀ ਬੰਦ।
ਰੁੱਕ ਗਈ, ਬਿਲਕੁਲ- ਬਿਲਕੁਲ। ਅਸੀਂ ਲੋਕ ਤਾਂ ਚਲੋ ਬਾਹਰ ਖੇਲਦੇ ਵੀ ਸੀ ਨਾ। ਸਾਡੇ ਪੇਰੈਂਟਸ ਕਹਿੰਦੇ ਸੀ ਕਿ ਅੰਦਰ ਆ ਜਾਓ, ਅੰਦਰ ਆਓ। ਅਸੀਂ ਅੰਦਰ ਆਉਂਦੇ ਨੀ ਸੀ, ਘੁੰਮਦੇ ਰਹਿੰਦੇ ਸੀ ਬਾਹਰ। ਚਾਹੇ ਬਾਅਦ ਚੋਂ ਮਾਰ ਖਾਣੀ ਪੈ ਜਾਏ। ਔਰ ਇਹ ਲੋਕ ਬਾਹਰ ਨੀ ਜਾਂਦੇ। ਪੇਰੈਂਟਸ ਕਹਿੰਦੇ ਰੈਂਦੇ ਜਾਓ ਬਾਹਰ ਖੇਲੋ, ਬਾਹਰ ਖੇਲ। ਖੇਲੌ, ਬਿਲਕੁਲ ਨਹੀਂ ਹਿਲਦੇ ਆਪਣੀ ਜਗਾ
ਹਾਂਜੀ ਹਾਂਜੀ, ਬੈਠੇ ਰਹਿੰਦੇ ਨੇ ਤੇ ਇਹਦੇ ਨਾਲੇ ਫੇਰ ਪਤਾ ਕਹੋ। ਅਗਰ ਕਿਸੇ ਨੂੰ ਕਹੋ ਨਾ ਕੀ ਬਈ ਤੁਸੀਂ ਹਾਂ, ਹੂੰ-ਹੂੰ ਨਹੀਂ ਜਾ ਕਰ, ਕਿਸੇ ਬੈਕ ਕਿਸੇ ਦੇ ਪੇਰੈਂਟਸ ਨੂੰ ਕਹੋ ਨਾ। ਕਿ ਬਈ ਤੁਸੀਂ ਫੋਨ ਚਲਾ ਰਿਹਾ। ਫੇਰ ਪਤਾ ਕਹਿਣਗੇ-ਕਹਿਣਗੇ ਅਸੀਂ ਕੀ ਕਰੀਏ ਬਾਈ ਰੋਟੀ ਵੀ ਖਵਾਣੀ ਐ। ਨਾ ਬੱਚੇ ਨੂੰ, ਭੁੱਖਾ ਥੋੜੀ ਮਾਰਨਾ।
ਹਾਂ ਬਿਲਕੁਲ ਸਹੀ, ਬਿਲਕੁਲ- ਬਿਲਕੁਲ ਇੰਝੇ ਹੀ ਕਹਿੰਦੇ ਨੇ,
ਹਾਂ, ਏਦਾਂ ਹੀ ਕਹਿੰਦੇ ਨੇ, ਕਿ ਰੋਟੀ ਨੀ ਖਾਂਦੇ ਬਿਨਾਂ ਫੋਨ ਦੇ ਜਾਂ ਇਹ ਨੀ ਕਰਦੇ ਬਿਨਾਂ ਫੋਨ ਦੇ। ਇਹ ਨਹੀ ਸੋਚਦੇ ਕਿ ਹੈਬਿਟ ਤੇ ਇਹਨਾਂ ਨੇ ਖੁਦ ਹੀ ਤੇ ਪਾਈਏ।
ਅੱਜ ਦੇ ਟਾਈਮ ਦੇ ਵਿੱਚ ਨਾ, ਮੈਂ ਕਹਿੰਦਾ ਇਨਸਾਨ ਬਹੁਤ ਅ ਕੀ ਕਹਿੰਦੇ ਨੇ, ਅਹ ਸ਼ਬਦ ਨੀ ਆ ਰਿਹਾ ਮੇਰੇ ਦਿਮਾਗ ਚ, ਹਰਾਮੀ ਕਹਿ ਦੋ ਤੁਸੀਂ, ਹਰਾਮਪੂਣਾ ਬਹੁਤ ਆ। ਹੱਡ ਹਰਾਮੀ ਕਹਿੰਦੇ ਨੇ ਜਿਨੂੰ।
ਹਾਂ-ਹਾਂ।
ਪੈ ਗਿਆ ਹੋਇਆ, ਉਹ ਨਾ ਕੋਈ ਕੰਮ ਕਰਨਾ ਨੀ ਚਾਂਦਾ। ਉਹ ਕਹਿੰਦਾ ਬਸ ਫੋਨ, ਫੋਨ ਦੇ ਤਾਂ, ਬਸ ਆਪੇ ਰੋਟੀ ਖਾ ਲਏਗਾ, ਚਲੋ ਠੀਕ ਏ।
ਹਾਂ, ਸਹੀ ਗੱਲ ਏ, ਉਹਦੀ ਬੋਡੀ ਨਾ ਗ੍ਰੋਥ ਨਹੀਂ ਕਰ ਪਾਂਦੀ।
ਗ੍ਰੋਥ ਨੀ ਕਰ, ਪਤਾ ਨੀ ਚੱਲਦਾ। ਦੇਖੋ ਦਿਮਾਗ ਨੂੰ ਸਿਗਨਲ ਨੀ ਮਿਲ਼ਦਾ, ਇਹਨੇ ਰੋਟੀ ਖਾਧੀ ਕਿ ਨਹੀਂ ਖਾਧੀ ਆ।
ਹਾਂ, ਸਹੀ ਗੱਲ ਏ ਨਾ ਤੇ ਓਦਾ ਦਿਮਾਗ ਵਿਕਸਿਤ ਹੋ ਪਾਂਦੇ, ਨਾ ਹੱਥ ਪੈਰ, ਨਾ ਮਸਲ ਔਰ ਪਤਾ ਇੱਕ ਚੀਜ਼ ਹੋਰ ਐ, ਅੱਜ ਦੇ ਪੇਰੈਂਟਸ, ਜੋ ਨਿਊ ਪੇਰੈਂਟਸ ਨੇ, ਪਤਾ ਕੀ ਕਰਦੇ ਨੇ, ਆਪਣੇ ਬੱਚਿਆਂ ਨੂੰ ਰੋਣ ਨੀ ਦਿੰਦੇ। ਅਗਰ ਉਹ ਦੋ ਮਿੰਟ ਹੋਰ ਰੋ, ਅਗਰ ਉਹ ਇੱਕ ਇੱਕ ਮਿੰਟ ਰੋ ਰਹਾ ਨਾ, ਉਹ ਇੱਕ ਮਿੰਟ ਹੋ ਗਿਆ ਰੋਂਦੇ-ਰੋਂਦੇ। ਮਗਰ ਸਾਡੀ ਮੰਮੀ ਹੁੰਦੀ ਸੀ ਨਾ, ਦੋ ਚਪੇੜਾਂ ਹੋਰ ਮਾਰ ਦਿੰਦੀ ਸੀ।
ਹਾਂ ਸਾਡੇ ਆਲ਼ੇ ਕਹਿੰਦੇ ਸੀ, ਲੈ ਗਲਾ ਖੁੱਲੇਗਾ ਐਦਾ।
ਹਾਂ- ਹਾਂ, ਸਹੀ ਗੱਲ ਏ।
ਗਲਾ ਖੋਲਣ ਦੇ ਚੱਕਰ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਂਦੇ ਰਹਿੰਦੇ ਸੀ।
ਹਾਂ, ਸਹੀ ਗੱਲ ਏ। ਔਰ ਅੱਜ ਬਹੁਤ ਬਹੁਤ ਅਲੱਗ
ਹਾਂਜੀ, ਓ ਤੇ ਕਈ ਵਾਰ ਗਲਾ ਇੰਨਾ ਖੁੱਲ ਜਾਂਦਾ ਸੀ ਕਿ ਦਵਾਈ ਖਾਣੀ ਪੈਂ ਜਾਂਦੀ ਸੀ। ਲੱਭਿਆ ਜਾਂਦਾ
ਸਹੀ ਗੱਲ ਏ, ਬਹੁਤ ਉਹ ਨਾ ਬਹੁਤ ਜ਼ਿਆਦਾ ਈ ਖੁੱਲ੍ਹ ਜਾਂਦਾ ਸੀ। ਉਹ ਤੇ ਕਹਿੰਦਾ ਅਸੀਂ ਲੋਕ ਬਹੁਤ ਰੋਈਦੇ, ਸਾਡੀ ਮਸਲਸ ਗ੍ਰੋਥ। ਉਹ ਲੋਕ ਤਾਂ ਰੋਨ ਵੀ ਨੀ ਦਿੰਦੇ, ਜਿੰਨਾ ਬੱਚੇ ਦੀ ਜੋ ਨੈਕ ਦੇ ਮਸਲਸ ਹੁੰਦੇ ਨਾ ਉਹ ਗਰੋਥ ਹੀ ਨੀ ਕਰ ਪਾਂਦੇ ਜੋ, ਜਿਧਰ ਉਹ ਬੋਲ ਪਾਉਂਦੇ ਨੇ ਤੇ ਉਹ ਚੀਜ਼ ਸਟਰੋਂਗ ਨਹੀਂ ਹੋ ਪਾਂਦੀ ਜੋ ਹੋਣੀ ਚਾਹੀਦੀ ਹੈ।
ਹਾਂਜੀ-ਹਾਂਜੀ, ਸਹੀ ਗੱਲ ਐ ਬਿਲਕੁਲ।
ਪਰ ਉਹ ਨਿਊਲੀ ਉਹ ਪੈਰੈਂਟਸ ਨੇ ਨਾ ਜ਼ਿਆਦਾ ਹੀ। ਪ੍ਰਾਊਡ ਫੀਲ ਕਰਦੇ ਨੇ ਬੱਚਿਆਂ ਤੇ ਸਾਡਾ ਬੱਚਾ ਮੋਬਾਇਲ ਦੇਖ ਰਿਹਾ ਚੁ ਬੈਠ ਕੇ ਬਹੁਤ ਵੱਡੀ ਗੱਲ ਐ।
ਹਾਂਜੀ ਹਾਂਜੀ ਬਸ ਜੀ, ਅੱਜ ਕੱਲ ਦੇ ਪੇਰਸ ਅਪਡੇਟ ਨੇ।
ਹਾਂ, ਸਹੀ ਗੱਲ ਐ ਜੀ ਪੈਲ ਬਹੁਤ ਜ਼ਿਆਦਾ ਅਪਡੇਟ ਨੇ ਲੇਕਿਨ ਅਸੀਂ ਵੀ ਅਸੀਂ ਐਸੇ ਨਹੀਂ ਆ ਅਸੀਂ ਬਹੁਤ ਜ਼ਿਆਦਾ ਉਹ ਵੈਸੇ ਕਿ ਅਗਰ ਮੋਬਾਇਲ ਯੂਜ ਕਰ ਰੇ ਹੋ। ਟਾਈਮ ਟੇਬਲ ਬਾਹਰ ਜਾਣਾ ਜਾਓ। ਖੇਲੋ ਵੀ ਮੋਬਾਈਲ ਯੂਜ ਕਰਨਾ ਠੀਕ ਐ ਲੇਕਿਨ ਇੱਕ ਘੰਟਾ ਅੱਧਾ ਘੰਟਾ ਇਨਅਫ ਹੈ।
ਹਾਂਜੀ, ਸਹੀ ਗੱਲ ਐ ਇੱਕ
ਹਜੇ ਤਾਂ ਚਲੋ ਹਾਂ ਇੱਕ ਟਾਈਮ ਲਿਮਿਟ ਖਾਣ ਦਾ। ਟਾਈਮ ਲਿਮਿਟ ਹੋਣਾ ਚਾਹੀਦਾ ਮੋਬਾਇਲ ਦੇਖਣ ਦਾ ਟੀ ਵੀ ਦੇਖਣ ਦਾ ਬਾਹਰ ਖੇਲਣ ਦਾ ਹਰ ਟਾਈਮ ਲਿਮਿਟ ਨਾਲ ਚੱਲਣੀ ਚਾਹੀਦੀ ਹੈ ਕਿ ਪਤਾ ਫੋਨ ਚੱਕਰ ਨਾ ਉਹ ਦਾ ਬੰਦ ਹੋ ਜਾਂਦਾ। ਅਸੀਂ ਓਦੋਂ ਕਿੰਨਾ ਖੇਡਦੇ ਸੀ ਬਾਹਰ ਨਿਕਲ ਕੇ। ਹੈ, ਔਰ ਗੇਂਦ ਨਾਲ ਖੇਲਣਾ
ਹਾਂਜੀ ਅਸੀਂ ਦੇਖੋ ਸਕੂਲੋਂ ਆਂਦੇ ਸੀ, ਸਕੂਲੋਂ ਆਂਦੇ ਸਾਰ ਰੋਟੀ ਖਾ ਫਟਾਫਟ ਦੇ ਵਿੱਚ ਬੱਸ ਗਲੀ ਦੇ ਵਿੱਚ ਕਦੇ ਗੁੱਲੀ ਡੰਡਾ ਕਦੀ ਬੰਟੇ
ਹਾਂ, ਬੈਟਬੋਲ ਯਾ ਕੁਛ ਵੀ, ਜੋ ਗੇਮ ਹੱਥ ਲੱਗ ਗਿਆ।
ਹੋਰ ਹਾਂਜੀ-ਹਾਂਜੀ, ਔਰ ਰਾਤ ਦੀ ਗੇਮਾਂ, ਇਹ ਸ਼ਾਮ ਦੀ ਗੇਮਾਂ ਹੁੰਦੀਆਂ ਸੀ, ਤੇ ਰਾਤ ਹਾਂ ਫਿਰ ਰਾਤ ਦੀ ਗੇਮਾ ਹੁੰਦੀਆਂ ਛੁਪਨ ਛੁਪਾਈ
ਦੁਪਕਨ ਦੁਪਕਨ ਬਿਲਕੁ ਸਹੀ ਗਿਆ ਹਾਂ
ਹਾਂਜੀ ਅੱਜ ਦੇ ਟਾਈਮ ਲਾਈਟ ਹੀ ਨਹੀਂੀ ਜਾਂਦੀ ਇਹਨਾਂ ਨੂੰ ਕੀ ਪਤਾ ਹੋਏਗਾ ਬ
ਜਿਸ ਟਾਈਮ ਲਾਈਟ ਜਾਂਦੀ ਸੀ ਉਸ ਟਾਈਮ ਜ਼ਿਆਦਾ ਖੇਲ ਜਾਂਦਾ ਸੀ ਵਾਲਲੇ ਗੇਮ ਦੁਪਕਣ ਦੁਪਕਾਈ ਖੇਲ ਲਈਹੀ ਆ ਪਕੜ ਪਗੜ ਹੀ ਖੇਡ ਲਈ ਤੇ ਉਹ ਚੈਨ ਚੈਨ ਤੋੜ ਵੀ ਖੇਡ ਲਿਆ ਜਦੋਂ ਮਾਰ ਵੀ ਬੜੀ ਕਹਿੰਦੇ ਦੱਸਦੇ
ਹਾਂਜੀ ਹਾਂਜੀ ਉਹ ਪਹਿਲੇ ਬਹੁਤ ਖੇਡਦੇ ਸੀ ਫਿਜੀਕਲ ਐਕਟੀਵਿਟੀ ਜ਼ਿਆਦਾ ਹੁੰਦੀ ਸੀ ਪਹਿਲੇ
ਜ਼ਿਆਦਾ ਹੁੰਦੀਆਂ ਸੀ ਹੁਣ ਨੀ ਹੁੰਂਦੀਆਂ
ਅੱਜ ਕਲ ਫਿਜ਼ਕਲ ਐਕਟੀਵਿਟੀ ਤੇ ਹੁੰਦੀ ਨੀ ਤੇ ਅਜ ਕੱਲ ਸਿਰਫ ਸਿਰਫ ਦਿਮਾਗ ਦੀ ਔਰ ਫੋਨ ਦੀ ਐਕਟੀਵਿਟੀ ਹੁੰਦੀ ਹੈ
ਫੋਨ ਹਾਂ ਬਸ ਉਹਨਾਂ ਦੇ ਅੰਗੂਠੇ ਅੰਗੂਠਿਆਂ ਦੀ ਕੀ ਐ ਉਹੀ ਰੀਲ ਦੇਖਣੀ ਹੈ
ਹਮ ਦੇਖੋ ਇਨਸਾਨ ਦਾ ਵਵਾਸ ਨੀ ਚੱਲਦਾ ਨ ਤਾਂ ਮੈਂ ਕਹਿੰਦਾ ਵਾ ਇਹ ਇਨਸਾਨ ਜਿੰਮ ਜਾ ਕੇ ਨਾ ਬੰਦਾ ਰੱਖ ਰਿਹਾ ਬਈ ਤੂੰ ਬੋਡੀ ਜਿੰਮ ਕਰ
ਹਾਂ ਮੇਰੀ ਬੋਡੀ ਬਣ ਜਾਏਗੀ
ਹਾਲੇ ਕੋਈ ਐਸੀ ਟੈਕਨੋਲੋਜੀ ਆਈ ਨੀ ਜਿਸਦੇ ਆ ਗ ਨਾ ਇਨਸਾਨ ਨੇ ਬੰਧੇ ਰਗ ਲੈਣੇ ਚ
ਸਹੀ ਗੱਲ ਹੈ ਰ ਕਈ ਵਾਰ ਤਾਂ ਪਤਾ ਹਜੇ ਨਈ ਵੀ ਟੈਕਨੋਲੋਜੀ ਆ ਗਈ ਤੁਸੀਂ ਦੇਖਿ ਹੈਗਾ ਇੰਸਟਾ ਵਗੈਰਾ ਯੂਜ ਕਰੋ ਤੇ ਨਾ ਆਟੋ ਟੋ ਕੀ ਕਦੇ ਟੋ ਮੈਸ ਰੀਰ ਆਪਣੇ ਆਪ ਸ਼ੁਰੂ ਹੁੰਦੀ ਹੈ ਮਤਲਬ ਆਪਣੇ ਆਪ ਆਟੋ ਨੀ ਰੀਲ ਖੁਲਾ ਕਰਕੇ ਆਟੋਮੈਟਿਕ ਲ ਹੋਏਗੀ ਹਾਂ ਤੁਹਾਨੂੰ ਕੁਛ ਨੀ ਕਹਦੇ ਬਸ ਪੂਰੀ ਪੂਰੀ ਰੀਲ ਦੇਖੀ ਲਓ ਆਪ ਸੋਲ ਹਉਂਦੀ ਰਹੇਗੀ
ਬੈਗ ਲ ਕੀ ਕੀ ਚੀਜ਼ਾਂ ਆ ਗਈਆਂ ਚਲੋ ਅੱ ਹਾਂਜੀ ਹਾਂਜੀ ਚਲੋ ਠੀਕ ਹੈ ਅੱਛਾ ਹਾਂਜੀ ਸਤਿ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ